ਹੈ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ।
ਬਸ ਵਧੀਆ ਤੁਸੀਂ ਦੱਸੋ ਸਾਰੇ ਠੀਕ ਆ।
ਹਾਂਜੀ, ਸਭ ਵਧੀਆ ਜੀ, ਹੋਰ ਕੀ ਹੋ ਰਿਹਾ ਜੀ?
ਬਸ ਕੁਛ ਨੀ ਹੁਣ ਤਾਂ ਕੰਮ ਕਰਕੇ ਲੰਮੇ ਪੈਣ ਲੱਗੇ।
ਅੱਛਾ ਅੱਛਾ ਹੋਰ ਹੋ ਗਿਆ ਆਪ ਜੀ ਦਾ ਡਿਨਰ ਡੁਨਰ।
ਹਾਂਜੀ
ਅੱਛਾ ਹਾਂਜੀ ਕਿੰਨੀ ਦੇਰ ਦਾ
ਹਾਂਜੀ
ਹਾਂਜੀ ਹੋਰ ਸੋਣ ਦੀ ਤਿਆਰੀ। ਅੱਛਾ ਨਹੀਂ ਸਾਡੇ ਤੇ ਸੋ ਕੇ ਹੈਗੇ ਆ ਸਕੂਲ ਜਾਂਦੇ ਨਾ ਤੇ ਸਵੇਰੇ ਜਲਦੀ ਉੱਠ ਜਾਂਦੇ ਹੈਗੇ ਆ।
ਨਹੀਂ ਸਾਡੇ ਕੱਲ ਨੂੰ ਇਹਨਾਂ ਨੇ ਜਾਣਾ ਨਾ ਸਾਡੇ ਲਾਗੇ ਇੱਕ ਮੋਲ ਹੈ ਖੁੱਲਿਆ ਗਾ ਅੱਜ
ਅੱਛਾ, ਅੱਛਾ ਕੀ ਆਪ ਜੀ ਕਿਸ ਸਾਈਡ ਹੁੰਦੇ ਹੋ? ਤੁਸੀਂ ਕਿਸ ਸਾਈਡ ਹੁੰਦੇ ਹੋ ਹੈਲੋ। ਹਮ
ਹਾਂ
ਹੈਲੋ ਹੈਲੋ
ਅਸੀਂ ਚਾਂਦਨੀ ਚੌਕ ਦਿੱਲੀ
ਅੱਛਾ, ਅੱਛਾ ਤੇ ਉੱਥੇ ਦਾ ਮੌਸਮ ਕੈਸਾ ਉੱਥੇ
ਠੀਕ ਹੀ ਹੈ ਬਹੁਤ ਗਰਮੀ ਪੈਂਦੀ ਇੱਥੇ ਵੀ
ਬਰਸਾਤ ਵਗੈਰਾ ਨਹੀਂ ਲੱਗੀਆਂ?
ਹਾਂਜੀ
ਬਰਸਾਤ ਵਗੈਰਾ
ਨਹੀਂ ਹਾਲੇ ਹਾਲੇ ਨਹੀਂ ਹਾਲੇ ਨਹੀਂ ਹੁੰਦੇ ਉਹ
ਤੇ ਉਹ ਹਜੇ ਤੱਕ ਇੱਕ ਵੀ ਨੀ ਪਈ ਬਰਸਾਤ ਉੱਥੇ
ਨਹੀਂ ਨਹੀਂ ਥੋੜ੍ਹੀ ਬਹੁਤ ਪੈਂਦੀ ਕਦੇ ਕਦੇ ਵਿੱਚ ਥੋੜ੍ਹੀ ਹੀ ਪੈਂਦੀ ਫਿਰ ਫਿਰ ਇੰਨੀ ਗਰਮੀ ਹੁੰਦੀ।
ਅੱਛਾ ਅੱਛਾ ਤੇ ਆਪ ਜੀ ਕੋਈ ਕੰਮ ਵਗੈਰਾ ਕਰਦੇ ਹੋ ਕਿ ਨਹੀਂ ਘਰ ਹੀ
ਨਹੀਂ ਨਹੀਂ ਮੈਂ ਤਾਂ ਹਾਊਸ ਵਾਈਫ ਹੀ ਹਾਂ ਕੋਈ
ਅੱਛਾ ਹਾਊਸ ਵਾਈਫ ਹੀ ਹੈਗੀ ਆ ਅੱਛਾ ਅੱਛਾ ਹੋਰ ਘਰ ਸਭ ਠੀਕ?
ਬਿਲਕੁਲ ਸਾਰੇ ਠੀਕ ਨੇ।
ਹੋਰ ਪੋਲਊਸ਼ਨ ਕੈਸਾ ਉਥੇ ਦਾ
ਇੱਥੇ ਤਾਂ ਪੋਲਿਊਸ਼ਨ ਹੈਗਾ ਈ ਆ ਜਿਵੇਂ ਸਾਰੇ ਇੱਥੇ ਤਾਂ ਸਪੈਸ਼ਲੀ ਕਹਿੰਦੇ ਲੋਕੀ ਇੱਥੇ ਬਹੁਤ ਪੋਲਿਊਸ਼ਨ ਆ
ਹਾਂਜੀ ਉੱਥੇ ਵੈਸੇ ਹੀ ਬਹੁਤ ਜ਼ਿਆਦਾ ਹੈਗਾ ਆ ਨਾਲੇੇ ਉਥੇ ਤੇ ਸਾਰਾ ਟਾਈਮਮਿੰਗ ਵੀ ਨਾ ਭੱਜਾ ਭਜਾਈ ਹੈਗੀ ਹੈ ਸਾਰਾ ਜੋਬ ਵਾਲੇ ਬੰਦੇ ਹੁੰਦੇ ਨੇ ਸਾਰੇ ਤੋ ਬੀ ਨਾ, ਹਾਂਜੀ। ਜੀ ਹਾਂਜੀ ਨਾਲੇ ਬਿਨਾਂ ਗੱਡੀ ਤੋਂ ਉੱਥੇ ਬੰਦਾ ਕੁੱਝ ਜਾ ਵੀ ਨੀ ਸਕਦਾ ਕਿੱਥੇ
ਹਾਂਜੀ।
ਐ ਤੇ ਹੇ ਈ ਐ। ਹੋਰ ਦੱਸੋ ਜੀ ਕੀ ਖਾ ਪੀ ਲੇਯਾ ਆਂਜ ਫੇਰ?
ਅੱਜ ਅਸੀਂ ਲੋਕੀ ਬਣਾਈ ਸੀਗੀ ਨਿਆਣਿਆਂ ਨੂੰ ਤਾਂ ਲੋਕ
ਹਾਂਜੀ ਬੱਚੇ ਕਿੱਥੇ ਖਾਂਦੇ ਹੈਗੇ ਆ ਸਭ ਚੀਜ਼ਾਂ।
ਉਹਨਾਂ ਨੇ ਚਾਰ ਨਾਲ ਖਾ ਲਈ ਅਸੀਂ ਲੋਕ
ਅੱਛਾ, ਹਾਂਜੀ। ਅਸੀਂ ਅੱਜ ਉਹ ਕੀ ਕਹਿੰਦੇ ਆ ਕੜੀ ਚੋਲ ਬਣਾਏ ਹੈਗੇ ਸੀ ਬਾਕੀ ਕੀ ਅਸੀਂ ਫਾਸਟ ਫੂਡ ਲਿਆਏ ਸੀ ਬੱਚੇ ਕਹਿੰਦੇ ਮੰਮਾ ਕੁੱਛ ਅੱਜੇ ਬਾਹਰ ਦਾ ਮੰਗਾਲੋ।
ਤੇ ਬਸ ਫੇਰ ਬੱਚਿਆਂ ਵਾਸਤੇ ਬਾਹਰੋਂ ਦੀ ਮੰਗਾਏ ਸੀ ਨੂਡਲਸ ਵਗੈਰਾ ਹੋਰ, ਮਨਚੂਰੀਅਨਸ ਵਗੈਰਾ।
ਹਾਂਜੀ।